ਸਤਿ ਸ਼੍ਰੀ ਅਕਾਲ ਜੀ?
ਹੋਰ ਕੋਈ ਨਿਊ
ਵਧੀਆ ਤੁਸੀਂ ਸੁਣਾਓ ਠੀਕ ਹੋ
ਵਧੀਆ -ਵਧੀਆ ਹੋਰ ਘਰ ਪਰਿਵਾਰ ਸਾਰੇ ਕਿਵੇਂ
ਤੁਹਾਡੇ ਘਰ ਸਭ ਠੀਕ ਨੇ ਹੈਲੋ ਆਜ ਕੇ ਛੋੜ ਕੇ ਪਹਿਲੇ ਗ ਪੈਂਸਠ ਸੌ ਆ ਰਿਹਾ ਸੀ ਹਾਂਜੀ- ਹਾਂਜੀ।
ਰੁਕ ਕੇ ਰੁਕਦੇ ਨੀ ਹੈ ਫਾਸਟ ਫੂਡ ਖਾਣ ਤੋਂ ਤੇ ਬੱਚਿਆਂ ਨੂੰ ਕਿਵੇਂ ਰੋਕਿਆ ਜਾਏ ਫਾਸਟ ਫੂਡ ਵਗੈਰਾ ਖਾਂਣ ਤੋਂ
ਦੇਖੋ ਮੈਂ ਕਹਿ ਰਿਹਾ ਕਿ ਫਾਸਟ ਫੂਡ ਖਾਓ ਨਾ ਖਾਓ ਪਾਵੇ। ਅਗਰ ਬੱਚਿਆਂ ਨੂੰ ਤੁਸੀਂ ਇਹ ਕਹੋਗੇ ਨਾ ਕਿ ਬਈ ਤੁਹਾਨੂੰ ਬਣਾ ਕੇ ਮਿਲ ਜੇਗਾ ਘਰੇ।
ਫਿਰ ਸਈ ਰਹੇਗਾ ਕਿ ਉਹਨਾਂ ਨੂੰ ਬਾਹਰ ਨਾ ਦੋ ਬਾਹਰ-ਬਾਹਰ ਦੀ ਚੀਜ਼ ਤਾਂ ਸਹੀ ਹੁੰਦੀ ਨੀ। ਤੁਸੀਂ ਘਰੇ ਦੋ ਉਹਨਾਂ ਨੂੰ ਬਣਾ ਕੇ ਦੇਖੋ ਜੋ ਤੁਸੀਂ
ਖਾ ਕੇ ਰਾਜੀ ਹੁੰਦੇ ਹੈ
ਦੇਖੋ ਜਦੋਂ ਉਹੀ ਚੀਜ਼ ਤੁਸੀਂ ਘਰ ਬਣਾਓਗੇ ਨਾ ਉਹ ਉਸ ਤੋਂ ਵੀ ਜ਼ਿਆਦਾ ਟੇਸਟੀ ਬਣੇਗੀ ਤੇ ਉਹ ਤਾਂ ਕੈਲਰੀਜ਼ ਵੀ ਨਹੀਂ ਹੋਏਗੀ ਬਿਲਕੁਲ ਵੀ
ਬਣਾਈਏ ਆਪਾਂ ਬਣਾਵਾਂਗੇ ਥੋੜਾ ਸਫ਼ਾਈ ਨਾਲ ਬਣਾਵਾਂਗੇ ਥੋੜਾ ਬੱਚੇ ਉਹ ਪਾਵਾਂਗੇ
ਕਾਫ਼ੀ ਹਾਂ ਕਾਫੀ ਫਰੈਸ਼ਨਨੈਸ ਬਣਾਓਗੇ ਤੁਸੀਂ ਤੁਸੀਂ ਕਈ ਜਗ੍ਹਾ ਆਟੇ ਨੂੰ ਯੂਜ ਕਰ ਸਕਦੇ ਹੋ ਤੁਸੀਂ ਕਈ ਜਗ੍ਹ ਸੂਜੀ ਨੂੰ ਯੂਜ ਕਰ ਸਕਦੇ ਹੋ ਉਹ ਬਾਹਰ ਕਈ ਦਿਨਾਂ ਦਾ ਉਹਨਾਂ ਦਾ ਬਣਿਆ ਹੋਇਆ ਮੈਦਾ ਹੁੰਦਾ ਘਰੇ ਤੁਸੀਂ ਸੋਇਆਬੀਨ ਬਿਲਕੁਲ ਫਰੈਸ਼ ਯੂਜ ਕਰੋਗੇ, ਪੱਤਾ ਗੋਭੀ ਫਰੈਸ਼ ਯੂਜ ਕਰੋਗੇ ਬਾਹਰ ਕਈ ਦਿਨਾਂ ਦਾ ਬਣਿਆ ਹੁੰਦਾ
ਬਿਲਕੁਲ ਆ ਨਾ ਅਗਰ ਆਪਾਂ
ਤੇ ਏਥੇ ਦੇਖੋ ਇੱਥੇ ਅਸੀਂ ਬੱਚਿਆਂ ਨੂੰ ਮਨਾ ਵੀ ਨਹੀਂ ਕਰਾਂਗੇ ਤੇ ਬੱਚਿਆਂ ਨੂੰ ਮਿਲੇਗਾ ਵੀ ਉਹ ਵਧੀਆ ਵੀ ਮਿਲੇਗਾ ਟੇਸਟ 'ਚ ਵੀ ਤੇ ਸਵਾਦ 'ਚ ਵੀ ਅਤੇ ਔਰ ਵੈਦਾ ਵੀ ਬਿਨਾਂ ਕੈਲਰੀਜ਼ ਦੇ
ਜਿਵੇਂ ਆਪਾਂ ਵਗੈਰਾ ਜਾਣੇ ਆ ਉੱਥੇ ਦੇਖਦੇ ਹਾਂ ਰਸੋਈ ਵੱਖਰੀ ਹੁੰਦੀ ਐ ਉੱਥੇ ਜਾ ਕੇ ਮਤਲਬ ਕਿਵੇਂ ਬਣਾ ਰਹੇ ਐ ਕਿਵੇਂ ਨੀ ਬਣਾ ਰਹੇ ਐ ਉਹ ਦੇਖਣ ਨੀ ਦਿੰਦੇ ਆ ਕਿ ਪਤਾ ਕੱਲ ਦਾ ਪਿਆ ਦਾ ਹੀ ਪਰਸੋ ਦਾ ਪਿਆ ਹੀ ਤਾਜ਼ਾ ਆ
ਹੂੰ,
ਫਿਰ ਵੀ ਡੇਅਰੀ ਵਾਲੇ ਨੂੰ ਬਿਲਕੁਲ ਵੀ ਲੱਗੇ ਹਾਂ ਤੁਹਾਡੇ ਸਾਹਮਣੇ ਹੀ ਬਣਾ ਰਿਹਾ ਉਹ ਚੀਜ਼ ਬਣਾ ਰਹੇ ਆ ਹੀ ਨਹੀਂ ਹੈ
ਹੂੰ,
ਕਈ ਰੋ ਦੇ ਬੱਚਿਆਂ ਨੂੰ ਰੋਕ ਫਾਸਟ ਫੂਡ ਖਾਣ ਲੋਕ ਵਖ ਮੈ ਕਿਨੇ ਕੇਸ ਆ ਰਹੇ ਨਿੱਕੇ ਨਿੱਕੇ ਬੱਚਿਆਂ ਦੇ ਉਹ ਏ ਨੇ ਜਿਵੇਂ ਮੈਦਾਂ ਖਾ ਕੇ ਬਿਮਾਰ ਪੈ ਰਹੇ ਨੇ ਇਦਾਂ ਮੈਦਾ ਮੁੱਦਾ ਬੱਚਿਆਂ ਨੂੰ ਘੱਟ ਖਵਾਣਾ ਚਾਹੀਦਾ ਮੈਗੀ ਘੱਟ ਖ਼ਵਾਣੀ ਚਾਹੀਦੀ ਐ ਜੇ ਖਵਾਨੀ ਐ ਤਾਂ ਮਹੀਨੇ ਵਿੱਚ ਇੱਕ ਵਾਰ ਖਵਾਓ।
ਹੂੰ, ਦੇਖੋ ਤੁਸੀਂ ਨਾ ਘਰੇ ਰੈਸਿਪੀ ਸਿੱਖੋ ਤੋਂ ਵਧੀਆ, ਤੋਂ ਵਧੀਆ। ਉਹ ਬਣਾ ਕੇ ਖਵਾਓ ਬੱਚਿਆਂ ਨੂੰ, ਉਹਦੇ ਨਾਲ ਕਾਫ਼ੀ ਚੰਗਾ ਰਹਿਗਾ ਕਿ ਮਤਲਬ ਨਾ ਉਹਦੇ ਨਾਲ ਕਾਫ਼ੀ ਚੰਗਾ ਰਹਿਗਾ ਕੀ ਮਤਲਬ ਬੱਚਿਆਂ ਨੂੰ ਥੋੜ੍ਹਾ ਟੇਸਟ ਵੀ ਮਿਲ ਜਾਏਗਾ ਤੇ ਬੱਚਿਆਂ ਨੂੰ ਸਵਾਦ ਵੀ ਮਿਲਿਆ ਕਾਫ਼ੀ ਜ਼ਿਆਦਾ ਤੇ ਬੱਚੇ ਵੀ ਖੁਸ਼ ਹੋਣਗੇ ਖਾਣ ਚ ਤੇ, ਸਾਨੂੰ ਕੋਈ ਦਿੱਕਤ ਵੀ ਨਹੀਂ ਰਹੇਗੀ ਉਹਦੇ ਨਾਲ।
ਫਾਸਟ ਫੂਡ ਮੈਡਮ ਨੇ ਬੱਚੇ ਸਕੂਲ ਵੀ ਫਾਸਟ ਫੂਡ ਲੈ ਕੇ ਜਾਣ
ਦੇਖੋ ਮੈਂ ਉਹੀ ਤੇ ਕਹਿ ਰਿਹਾ ਤੁਸੀਂ ਕਹਿ ਰਹੇ ਹੋ ਹਰ ਜਗ੍ਹਾ ਫਾਸਟ ਫੂਡ ਬੱਚਿਆਂ ਨੂੰ ਬਣਾਏ, ਅਗਰ ਉਹੀ ਅਸੀਂ ਘਰ ਦਾਂਗੇ ਨਾ ਤੇ ਉਹ ਕੋਈ ਵੀ ਉਹ ਨਹੀਂ ਹੋਏਗੀ ਵਿਕਨੈਸ ਜਾਂ ਫਿਰ ਕੁਛ ਵੀ ਅਜੀਬ ਨਹੀਂ ਹੋਏਗਾ ਉਹ ਹੈਲਦੀ ਹੀ ਮੰਨਿਆ ਜਾਏਗਾ, ਅਨਹਲਦੀ ਨਹੀਂ ਮੰਨਿਆ ਜਾਏਗਾ ਓ। ਕਿਉਂ ਤੁਸੀਂ ਘਰ ਬਣਾ ਰਹੇ ਹੋ।
ਹਾਂ, ਐਵੇਂ ਸਾਨੂੰ ਅਸੀਂ ਬੱਚਿਆਂ ਨੂੰ ਰੋਕ ਵੀ ਸਕਦੇ ਆ ਕੀ ਬਈ ਚਲੋ ਕੋਈ ਨੀ ਅਗਲੇ ਹਫ਼ਤੇ ਬਣ ਜੇਗਾ, ਘਰੇ ਬਣੇਗਾ ਬਸ
ਬਿਲਕੁਲ-ਬਿਲਕੁਲ ਉਹ ਤਾਂ ਹੈਈ ਐ,
ਹਾਂ ਤੁਸੀਂ ਮੰਨਦੇ ਹੋ ਤੁਸੀਂ ਮੰਨਦੇ ਹੋ ਇਹ ਚੀਜ਼ ਕਿਵੇਂ ਘੱਟ ਖਵਾਣਾ ਚਾਹੀਦਾ ਸੱਚੀ ਹੀ ਘਰ ਦਾ ਹੋਏ ਜਾਂ ਬਾਹਰ ਦਾ ਹੋਏ ਤਾਂ ਉਹਨਾਂ ਦਾ ਦਿਨ ਬਣ ਦਉ ਕਿ ਇੱਕ ਹਫ਼ਤੇ ਚ ਇੱਕ ਵਾਰ ਖਾ, ਪਰ ਖਵਾਓ ਘਰ ਬਣਾ ਕੇ ਅਠਾਈਸ ਤੀਨ ਕੇ ਬਾਦ ਬਤਾ ਦੋਗੇ ਕਬ ਕਬ ਜਮਾ ਹੋਏ। ਇਹੀ ਨੇ ਮੇਰੇ ਹਿਸਾਬ ਨਾਲ ਪੂਰੇ ਨਾ ਕਰ।
ਸਾਨੂੰ ਇਹੀ ਕਰਨਾ ਚਾਹੀਦਾ ਆ ਬੱਚਿਆਂ ਨੂੰ ਘਰ ਦਾ ਖਾਣਾ ਖਵਾਣਾ ਚਾਹੀਦਾ ਆ ਮਤਲਬ ਫਾਸਟ ਫੂਡ ਦੀ ਅਸੀਂ ਬੱਚੇ ਨੂੰ ਹੱਥ ਪਾਣੀ ਨੀ ਚਾਹੀਦੀ ਬੱਚੇ ਛੋਟ-ਛੋਟੇ ਫਾਸ ਫੂਡ ਖਾ ਰਹੇ ਐ। ਤਿੰਨ-ਤਿੰਨ ਸਾਲ ਦੇ ਬੱਚੇ ਫਾਸਟ ਫੂਡ ਖਾ ਰਹੇ ਉਹਨਾਂ ਵਾਸਤੇ ਬਿਲਕੁਲ ਬੰਦ ਕਰਨਾ ਚਾਹੀਦਾ ਜੇ ਚਲੋ ਦਸ-ਬਾਰਾਂ ਸਾਲ ਦਾ ਬੱਚਾ ਹੋ ਗਿਆ ਤਾਂ ਮਹੀਨੇ ਚ ਇੱਕ ਅੱਧੀ ਵਾਰੀ ਚੱਲਦਾ ਵਾ
ਦੇਖੋ, ਪਤਾ ਕੀ ਫਾਇਦਾ ਇਸ ਚੀਜ਼ ਨਾਲ ਜੋ ਘਰੇ ਬਣਾਂਦੇ ਆ ਅਸੀਂ
ਜੀ-ਜੀ
ਇਹਦੇ ਨਾਲ ਸਾਨੂੰ ਨਾ ਬਿਲਕੁਲ ਵੀ ਨੋਨ ਕੈਲਰੀਜ਼ ਨਹੀਂ ਮਿਲੇਗੀ ਓਨਲੀ ਕੈਲਰੀਜ਼ ਤੋਂ ਬੱਚੇ ਰਵਾਂਗੇ। ਠੀਕ ਐ ਨਾ ਹ ਹੋਰ ਖਾਣ ਪੀਣ ਦਾ ਢੰਗ ਵੀ ਸਾਡਾ ਠੀਕ ਹੋਜੇਗਾ ਬਾਕੀ ਮੇਰੇ ਹਿਸਾਬ ਨਾਲ ਤੁਸੀਂ ਘਰ ਵੀ ਕਾਫ਼ੀ ਚੀਜ਼ਾਂ ਬਣਾ ਲੈਂਦੇ ਹੋ ਜ਼ਰੂਰੀ ਮਤਲਬ ਫਾਸਟ ਫੂਡ ਹੀ।
ਕਾਫੀ ਚੀਜ਼ਾਂ ਵਧੀਆ ਆਵਾ ਤੇ ਉਹ ਕਟਲੇਟ ਵਗੈਰਾ, ਉਹ ਫਾਸਟ ਫੂਡ ਚ ਉਹ ਹੈਲਦੀ ਚੀਜ਼ਾਂ ਚ ਆਂਦੇ ਜ਼ਿਆਦਾਤਰ
ਬਿਲਕੁਲ-ਬਿਲਕੁਲ
ਹੂੰ, ਬੱਚਿਆਂ ਨੂੰ ਫਾਸਟ ਫੂਡ ਲਈ ਹਾਂ, ਦੇਖੋ ਬੱਚਿਆਂ ਦੇ ਫਾਸਟ ਫੂਡ ਲਈ ਸਪੋਰਟ ਨਾ ਕਰੋ, ਬਿਲਕੁਲ ਵੀ ਨੀ ਪਾਉਣਾ ਚਾਹੀਦਾ ਉਹ ਬਾਹਰ ਦਾ, ਤਬੀਅਤ ਖ਼ਰਾਬ ਹੁੰਦੀ ਏ ਤੇ ਓਦੇ ਅੰਦਰ, ਬਿਲਕੁਲ ਉਹ ਨੀ ਹੁੰਦਾ, ਅਨਹੇਲਦੀ ਬਿਲਕੁਲ ਹੈਲ-ਹੈਲਦੀ ਨੀ ਹੁੰਦਾ ਓ ਫਾਸ਼ਟ ਫੂਡ। ਸ਼ਰੀਰ ਲਈ ਅਜ ਸਮਝਗਾ ਯਾਰ ਹੈਲੋ ਕਈ ਕੰਮ ਨੇ। ਮੇਰਾ ਕਹਿਣਾ ਇਹ ਕਿ ਦੇਖੋ ਜਿੰਨਾ ਹੋ ਸਕੇ ਤੁਸੀਂ ਅਪਨੇ ਘਰ ਵੀ ਸਾਰਿਆਂ ਨੂੰ ਬੱਚਿਆਂ ਨੂੰ, ਜਿੰਨੇ ਵੱਡੇ-ਛੋਟੇ ਜਿੰਨੇ ਬੀ ਨੇ ਉਹਨਾਂ ਨੂੰ ਇਹੀ ਰਹਿ ਦੋ ਕਿ ਘੱਟ ਤੋਂ-ਘੱਟ ਖਾਨ ਫਾਸਟ ਫੂਡ ਵੈਸੇ ਤਾਂ ਨਾ ਹੀ ਖਾਨ, ਪਰ ਘੱਟ ਤੋਂ ਘੱਟ ਖਾਣ।
ਨਹੀਂ ਅੱਜ-ਕੱਲ੍ਹ ਥੋੜਾ ਜੇਆ ਫਾਸ਼ਟ-ਫੂਡ ਲੋਕੀ ਇਤਨਾ ਉਹ ਕਰ ਰਹੇ ਆ, ਮਤਲਬ ਹਰ ਦੋ ਦੁਕਾਨਾਂ ਦੇ ਬਾਅਦ ਫਾਸਟ ਫੂਡ ਦੀ ਰੇਹੜੀ ਐ, ਹਰ ਗਲੀ ਵਿੱਚ ਫਾਸਟ ਫੂਡ ਦੀ ਰੇਹੜੀ।
ਇਕ ਬੱਚੇ ਦੇਖ ਕੇ ਨਾ ਹੋਰ ਹੁੰਦੇ ਕਿ ਚਲਾ ਅੱਗੋਂ ਖਾ ਲੈਂਣੇ ਪਰ ਸਾਡੇ-
ਰ ਰੋਸੇ ਕਰ ਰ ਹੋ ਹਾਂ, ਦੇਖੋ ਇਹ ਨਾ ਸਭ ਚੀਜ਼ਾਂ ਦੇ ਅਲੱਗ- ਅਲੱਗ ਅਲਗ ਅਲਗ ਚੀਜ਼ੇ ਬਣੀ ਦੀ ਨੇ, ਹਨਾ ਇਹਦੇ ਵਿੱਚ ਮੈਨੂੰ ਇਹ ਸਭ ਦਾ ਆਪਣੇ ਸਰੇਆ ਦਾ ਧਿਆਨ ਧਿਆਨ ਰੱਖੋ ਕਿਉਕਿ ਦੇਖੋ, ਸਰੀਰ ਦਾ ਧਿਆਨ ਤੁਹਾਡੇ ਹੱਥ 'ਚ ਹੈਗਾ ਤੁਸੀਂ ਅਗਰ ਪਾਸ ਫਜਿਆਦਾ ਖਾਓਗੇ ਤੇ ਸਰੀਰ ਬਿਗੜੇਗਾ ਮੇਰਾ ਇਕਰਾ ਦਸਤ ਦੋਸਤ ਸੀਗਾ ਮਤਲਬ ਉਹੁਨ ਹੈਗਾਏ
ਕਿ ਚੀਜ-
ਉਹ ਗਿਆ ਸੀ ਇਕ ਵਾਰ ਫਾਸਟ ਫੂਡ ਦੀ ਸ਼ੋਪ ਤੇ ਉਹਨੇ ਮੋਮੋਜ਼ ਵਗੈਰਾ ਖਾਧੇ ਸੀਗੇ ਜ਼ਿਆਦਾ ਨਹੀ ਉਹਨੇ ਫੁੱਲ ਪਲੇਟ ਲਿਤੀ ਸੀ ਬਾਰਾਂ ਮੋਮੋਸ ਖਾਧੇ ਸੀਗੇ ਫੁੱਲ।
ਜ
ਤੇ ਉਸਤ ਤੋਂ ਬਾਅਦ ਉਹਦੇ ਘਰ ਦੇ ਕਾਰ ਆਉਦੇ ਉਹਦੇ ਢਿੱਡ 'ਚ' ਇੰਨਾ ਦਰਦ ਹੋਣ ਲੱਗ ਗਿਆ ਉਹਨੂੰ ਇੰਨੀ ਬਿਮਾਰੀ ਹੋ ਗਈ ਉਨੂਂ ਗੂਲੂਗਲੋਸ ਚੜੇ ਬੜੇ ਸਾਰੇ। ਉਹਦਾ ਸ਼ਰੀਰ ਬਿਲਕੁਲ ਕਮਜ਼ੋਰ ਜਾ ਹੋਗਯਾ ਸੀ। ਹੈਨਾ? ਤੇ, ਮੈਂ ਤਾਂ ਹੀ ਮੈਂ-ਮੈਂ ਬਹੁਤ ਬੁਰਾ ਲੱਗਿਆ ਸੀ ਵੇਖ ਕੇ ਯਾਰ ਤਬੀਅਤ ਖਰਾਬ ਹੋਗਈ ਉਹ ਬੰਦਾ ਉਹ ਦਿਨ ਉਹ ਰਾਜ ਦਿ ਨੇ ਉਹ ਬਿਲਕੁਲ ਵੀ ਨਹੀਂ ਖਾਂਦਾ
ਹਾਂਜੀ
ਕਦੇ ਵੀ ਮੋਮੋਜ਼ ਵਗੈਰਾ ਤਾਂ ਹੱਥ ਨਹੀ ਰੱਖਦਾ ਕੋਈ ਚੀਜ਼ ਨਹੀ ਖਾਂਦਾ ਉਹ।
ਹੈਗੇ ਸਾਡੇ ਮਹੱਲੇ 'ਚ' ਵੀ ਇੱਧਰ ਹੈਗੇ ਨਾ ਇੱਕਮ ਇਕ ਮੁੰਡਾ ਹੈਗਾ ਯਾ, ਉਹ ਹੈਗਾ ਯਾ ਚੋਵੀ ਪੱਚੀ ਸਾਲ ਦਾ ਹੈਗਾ ਯਾ। ਉਹ ਪਹਿਲੇ ਕਿਤਨਾ ਫਾਸਟ ਫੂਡ ਖਾਂਦਾ ਸੀ ਨਾ ਮਤਲਬ ਰੋਜ਼ ਫਾਸਟ ਫੂਡ ਕਦੀ ਮੋਮੋਜ਼ ਕਦੀ ਚੌਮੀਨ ਕਦੀ ਸਪਰਿੰਗ ਰੋਲ। ਮਨ ਇੰਨੀ ਤਬੀਅਤ ਖਰਾਬ ਹੈ ਕੀ ਐ, ਹੁਣ ਮਤਲਬ ਉਹਦਾ ਖਾਂ ਖਾਂਘ ਕੇ ਸਸਾਹ ਨੀ ਨਿਕਲਦਾ, ਡਾਕਟਰ ਨੇ ਕਿਹਾ ਬਿਲਕੁਲ ਫਾਸਟ ਫੂਡ ਮਨਾ ਐ ਹੁਨ।
ਹਾਂਜੀ। ਤੇ ਖਾਨੀ ਵੀ ਚਾਈਦੀ ਆ, ਦੇਖੋ ਖਾਨੀ ਵੀ ਚਾਈਦੀ ਆ ਸਾਦੀ ਰੋਟੀ।
ਹ
ਕੋਈ ਫਾਇਦਾ ਨਹੀ ਐਂ, ਸਾਦੀ ਰੋਟੀ ਖਾਨ ਨਾਲ ਬਹੁਤ ਫਾਇਦਾ ਏ। ਦੇਖੋ ਮੈ ਦਸਾਂ ਇਹ ਮੋਮੋਜ਼ ਵਗੈਰਾ 'ਚ ਕੁਛ ਨਹੀ ਰੱਖਿਆ ਤੁਸੀਂ ਖਾਣੇ ਤਾਂ ਘਰ ਖਾਓ। ਬਾਹਰ ਨਾ ਖਾਓ। ਕੱਲ ਬਲ ਇਹ ਮੋਮੋਜ਼ ਵਗੈਰਾ ਕੋਈ ਫਾਇਦਾ ਨਹੀ ਨਾ ਖਾਓ ਇਹ ਚੀਜ਼ਾ। ਸਿਰਫ ਘਰ ਦੀ ਹੈਲਦੀ ਰੋਟੀਆਂ ਖਾਓ। ਦੇਖੋ ਸਾਰਿਆਂ ਨੂੰ ਇਹੀ ਕਹੋ ਆਪਣੇ ਘਰ ਵੀ ਕਿ ਖਾਲ ਖਾਲੀ ਹੈਲਦੀ ਰੋਟੀ ਵਗੈਰਾ ਖਾਏ। ਇਹ ਮੋਮੋਜ਼ ਵਗੈਰਾ ਖਾਣੇ ਨੇ ਤੇ ਘਰ ਬਨਾ ਕੇ ਖਾਓ
ਬਿਲਕੁਲ- ਬਿਲਕੁਲ ਬਹੁਤ ਬੇਕਾਰ ਬਾਹਰ ਮਿਲਦੇ ਆ ਨਾ ਓਇਲੀ ਵੀ ਇੱਕ ਕੱਚੇ ਮੈਦੇ ਦੇ ਹੁੰਦੇ ਹੈ। ਮੋਮੋਸ ਕੱਚੇ ਮੈਦਾ ਹੁੰਦਾ ਨਿਰਾ ਜਿਹੜੇ ਬੱਚੇ ਖਾਂਦੇ ਆ।
ਹਮ
ਉਹ ਨੁਕਸਾਨ ਕਰਦੇ ਅੰਦਰ ਜਾ ਕੇ ਉਹ ਪਚਦਾ ਨੀ ਹੈਗਾ।
ਹਮ ਹ ਜਾਣ ਚ ਜਾਊ ਜ ਬਬ
ਖਰਾਬ ਕਰਦਾ ਓ ਘੱਟ ਤੋਂ ਘੱਟ ਸਾਨੂੰ ਖਾਣੇ ਚਾਹੀਦੇ ਮੋਮੋਜ।
ਆ ਪਦਾ
ਅੱਛਾ ਲੋਕੀ ਸਾਰੇ ਹੱਥ ਵੀ ਮੋਮੋਸ ਹੀ ਰੱਖਗ ਦੇ ਪਛ ਕੀ ਖਾਏ ਕੀ ਖਾਓਗੇ ਖਾਏਗਾ ਜੀ ਮੋਮੋਸ।
ਖਾਏਗਾ ਮੋਮੋਜ਼- ਮੋਮੋਜ਼ ਪਤਾ ਮੈਂ ਨਹੀ ਜਾ ਚਲਦਾ ਇੱਧਰ ਮੋਮੋਸ। ਹੈ ਮੋਮੋਜ ਖਾਲ ਐ ਖਾਲਾ ਉਹ ਖਾਲਾ ਮੋਮੋਜ ਖਾਲਾ। ਹਰ ਰੋਜ਼ ਜ ਮੋਮੋ ਦਾ ਨ ਆਂਦਾ ਮੋ ਖ ਫਾਸ ਫੂ ਚ ਮੋਸ ਮੋਸ ਚਲਦਾ ਬਹੁਤ ਜ਼ਿਆਦਾ। ਉਹ ਮੈਦਾ ਹੀ ਜ਼ਿਆਦਾ ਉਹਦੇੰ ਅੰਦਰ ਹੁੰਦਾ।
ਬਿਲਕੁਲ ਜੇ ਕੋਈ ਆਏ। ਜਾਏਗਾ ਵੀ ਨਾ ਘਰ ਲੋਕੀ ਮੋਮੋਜ਼ ਮੰਗਵਾਉਣ ਲੱਗ ਗਏ ਚਾਰ ਦੇ ਮੋਮੋਜ਼ ਲਿਆ।
ਅਠਾਰਾਂ ਹਜ਼ਾਰ ਰ ਸ ਪੈਂਤੀ ਹੋਰ ਸੁਨ ਪੜੇ
ਚਾਚੂ ਪੁੱਛਦੇ ਆ।
ਮੈਂ ਕਿਸੇ ਦੇ ਘਰ ਗਿਆ ਸੀ ਫਾਰਮ ਮੰਮੀ ਦੇ ਰਿਲੇਸ਼ਨ ਚ ਹੈਗੇ ਨੇ ਕੋਈ। ਤੇ ਮੈਂ ਤਾਂ ਦੇਖੋ ਪੁੱਛਦੇ ਨੀ ਬੰਦਾ ਕੋਈ ਪੁੱਛਦਾ ਨੀ ਹਨਾ। ਫੇਿਰ ਵੀ ਉਹਨਾਂ ਨੇ ਦਿਲ ਰੱਖਣ ਵਾਸਤੇ ਪੁੱਛ ਲਿਆ ਉਹਨਾਂ ਨੇ ਬਈ ਮੋਮੋਸ ਖਾਓਗੇ। ਮੇਰੀ ਮੰਮੀ ਨੇ ਸਾਫ ਮਨਾ ਕਰਤਾ। ਕਿ ਬਈ ਬੇਟਾ ਮੋਮੋਸ ਨਹੀਂ ਖਾਣੇ। ਕਾਫ਼ੀ ਮੈਦਾ ਹੁੰਦਾ ਉਸ ਟਾਈਮ ਮੈਂ ਹੁਣੇ ਹਾਲ ਫਿਲਹਾਲ ਦੀ ਗੱਲ ਪਿੱਛੇ ਦੀ। ਦੇਖੋ ਹੁਣੇ ਮੈਂ ਡਾਇਟ ਤੇ ਵੀ ਹੈਗਾ ਵਾਂ ਕਿਉਕਿ ਮੈਂ ਜਿੰਮ ਵਗੈਰਾ ਵੀ ਕਰਨਾ ਵਾ ਤੇ ਮੈਨੂੰ ਬਹੁਤ ਪਤਾ। ਕੈਲਰੀਜ਼ ਦੇ ਬਾਰੇ ਤੇੋ ਨੋਨ ਕੈਲਰੀ ਬਾਰੇ ਵੀ। ਮੈਂ ਨੀ ਖਾਂਦਾ ਮੋਮੋਸ ਵਗੈਰਾ ਬਹੁਤ ਘੱਟ ਘਰ ਦੇ ਬਣੇ ਹੋਏ ਖਾ ਲੈਦਾ। ਰਾ ਤੇ ਮੈਂ ਸਾਫ਼ ਮਨਾ ਕਰਤਾ ਮੈਂ ਨੀ ਖਾਣਾ ਭਈਆ। ਘਰੇ ਖਾ ਲਾਗਾ ਕੋਈ ਚੀਜ਼ ਬਣਦੀ ਮੈਂ ਖਾ ਲਗਾਂ ਇਦਾਂ ਨੀ ਖਾ ਪਾ। ਮੈਦਾ ਬਿਲਕੁਲ ਵਧੀਆ ਹੀ ਨੀ ਲੱਗਦਾ।
ਅੱਜ ਮੈਗੀ ਵੀ ਆਟੇ ਵਾਲੀ ਆ ਗਈ ਆਟੇ ਲਈ ਮੈਗੀ ਖਾਣੀ ਚਾਹੀਦੀ ਹੈ ਮੈਦੇ ਵਾਲ ਲਈ ਮੈਗੀ ਵੀ ਨਹੀਂ। ਖਾਣੀ ਚਾਹੀਦੀ ਹੈ ਉਹ ਨੁਕਸਾਨ ਕਰਦੀ ਹੈ।
ਕਿਆ ਉਹ ਤਾਂ ਕੋਈ ਹੋਰ ਨੁਕਸਾਨ ਦੇ ਦੇ ਦੇਖੋ। ਨੁਕਸਾਨ ਹੀ ਨੁਕਸਾਨ ਨੇ ਠੀਕ ਹੈ ਨਾ ਫਾਇਦੇ ਵੀ ਨੇ। ਫਾਇਦੇ ਪਰ ਇਸ ਚੀਜ਼ ਦੇ ਨਹੀਂ ਮੈਂ ਕਹਿ ਸੀ ਚਲੋ ਠੀਕ ਹੈ। ਕਰਦਾ ਖੱਲ ਦੇ ਦਵਾਂ। ਠੀਕ ਹੈ ਜੀ।